ਹਾਂਜੀ-ਹਾਂਜੀ ਸਸ ਸ੍ਰੀ ਕਾਲ ਦੀਦੀ, ਹਾਂਜੀ-ਹਾਂਜੀ ਹੁਣ ਆ ਗਈ ਜੇ।
ਅੱਛਾ-ਅੱਛਾ, ਠੀਕ ਐ, ਵਾਜ਼ ਥੋੜੀ ਘੱਟ ਈ ਆਂਦੀ ਤਾਢੀ ਜੀ ਹੈਨਾ। ਏਕ ਮਿੰਟ ਮੈਂ ਫੋਨ ਕਰਦੀ ਆ।
ਪਤਾ ਨੀ ਜੇ ਅੱਗੇ ਆਣ ਬਿਲਕੁਲ ਨਾ ਮੈਂ ਤਾਂਹ ਕਿਆ ਤੁਆਡੀ ਆਵਾਜ਼ ਨੀ ਹੋਨੀ।
ਹੁਣ ਆਂਦੀ ਏ ਨਾ?
ਹਾਂਜੀ-ਹਾਂਜੀ, ਹੁਣ ਆਣ ਡੀ। ਹੋਰ ਸੁਣਾਓ ਠੀਕ?
ਠੀਕ, ਹਾਂਜੀ, ਵਦੀਆ-ਵਦੀਆ, ਹਾਂਜੀ ਠੀਕ ਠਾਕ ਸਬ ਰਾਜੀ ਬਾਜੀ ਲ ਕੁਛ ਨੀ, ਵੇਲਾ ਬਸ ਛੁੱਟੀ ਸੰਡੇ ਦੀ। ਤੇ ਬੈਡ ਤੇ ਬੈਠਾ ਹੁਣੇ ਖਾ ਪੀ ਕੇ ਕੀ ਕਰਨਾ ਸਾਰਾ ਦਿਨ ਵੇਲੇ। ਹਾਂਜੀ।
ਗਰਮੀ ਬੜੀ ਐ ਤੇ ਕਰਨਾ ਕੀ ਨਿਆਣਿਆਂ ਨੇ।
ਹਾਂ, ਘਰੋਂ ਵੀ ਕੀ ਕਰਨਾ ਬਾਹਰ ਨਿਕਲ ਕੇ। ਸਕੂਲ ਤੇ ਵਿਚਾਰੇ ਖੱਪ ਕੇ ਆਓਂਦੇ ਆ ਜਦੋਂ ਆਉਂਦੇ ਆ ਵਿਚਾਰੇ।
ਉਹੀ ਨਾ ਹੁਣ ਛੁੱਟੀਆਂ ਚਾਈਦੀਆਂ ਸਕੂਲ ਲਾ ਤੇ।
ਹਾਂ, ਨਈ ਅਸਲ ਵਿੱਚ ਨਾ ਛੁੱਟੀਆਂ ਈ ਥੋੜ੍ਹੀਆਂ ਲੇਟ ਪੈਂਦੀਆਂ ਵਾ ਗ਼ਲਤ ਪੈਂਦੀਆਂ ਵਾ ਸਾਡੇ ਪੰਜਾਬ ਥੋੜਾ ਸ਼ਡਿਊਲ ਚੇਂਜ ਹੋਣਾ ਚਾਈਦਾ ਵਾ। ਘੱਟੋ ਘੱਟ ਪੰਦਰਾਂ ਜੂਨ ਤੇ ਪਾਓ ਤਾਂ ਕਿ ਜੁਲਾਈ ਮਹੀਨਾ ਸਾਰਾ ਲੰਗੇ ਵਿੱਚੇ। ਜਾਂ ਵੀਹ ਜੂਨ ਦੇ ਪਾਓ ਐਕਚਲ ਜੁਲਾਈ ਮੀੱਨਾ ਸਾਰਾ ਨਿਕਲੇ ਵਿੱਚੇ। ਮੇਨ ਗਰਮੀ ਜੇੜੀ ਐ ਜੁਲਾਈ ਮੰਥ ਵਿੱਚ ਈ ਸਟਾਰਟ ਹੋਈ ਐ।
ਹਾਂਜੀ, ਹਾਂਜੀ, ਹਾਂਜੀ, ਹੋਰ ਮਾਸੀ ਜੀ ਹੁਣੇ ਠੀਕ ਠਾਕ।
ਹਾਂਜੀ, ਵਦੀਆ-ਵਦੀਆ ਰਾਜੀ ਵਾਜੀ ਸਬ ਤੁਸੀਂ ਸੁਣਾਓ ਅਪਣੇ ਕੀ ਕਰਨ ਡੇ ਆ ਮੰਮੀ ਡੈਡੀ।
ਮੰਮੀ ਹੋਣੀ ਕੁੱਝ ਵੀ ਨੀ। ਮੰਮੀ ਲੰਮੇ ਪਏ ਨੇ, ਡੈਡੀ ਹੁਣੀ ਪੈਲੀ ਚ ਪਾਣੀ ਲਾ ਕੇ ਬੈਠੇ ਸਾਰੇ ਜਾਣੇ। ਮੋਟਰ ਚਲਾ ਕੇ ਤੇ ਨਿਆਣੇ ਨੌਣ ਡੇ ਆ ਮੋਟਰ। ਹਜੇ ਠੰਡਾ ਪਾਣੀ
ਅੱਛਾ-ਅੱਛਾ, ਹਾਂ, ਫੇਰ ਠੰਡ ਵੀ ਬੜੀ ਲਗਦੀ ਮੋਟਰ ਤੇ ਨਾਹ ਕੇ ਬਾਦ ਚ।
ਹਾਂ ਕਹਿੰਦੇ ਨਾਹਣ ਚੱਲੇ ਸੀ ਮੋਟਰ ਚਲਾਈ ਆ ਮੈਂ ਕਿਆ ਨਾਵੋ।
ਹੂੰ, ਮਜ਼ਾ ਆਉਂਦਾ ਨਾ ਸਾਡੇ ਵੀ ਇੱਥੇ ਮੇਰੇ ਵੀ ਪੇਕੇ ਨਾ ਸਾਮਣੇ ਦੋ ਮੋਟਰਾ ਵਾਂ ਸਾਡੇ ਘਰ ਦੇ ਅਸੀਂ ਵੀ ਸ਼ੁਰੂ ਤੋਂ ਈ ਬਚਪਨ ਤੋਂ ਅਸੀਂ ਵੀ ਹਾਂ ਹੁਣ ਲਾਵੋ ਨੀ ਜਦੋਂ ਜਾਂਦੇ ਆ ਇਹ ਵੀ। ਸਾਰੇ ਈ ਸਾਡੇ ਗਲੀ ਗੁਆਂਢ ਜਿੰਨੇ ਵੀ ਆ ਸਾਰਿਆਂ ਨੇ ਬਸ ਉੱਦੇ ਚ ਪਾਣੀ ਚ ਵੜੇ ਰੈਣਾ ਵਾ ਤੇ ਰਾਤ ਨੂੰ ਬੀਬੀਆਂ ਨੇ ਵੜਨਾ ਵਾ ਸ਼ਾਮਾਂ ਜਦੋਂ ਪੈ ਜਾਣਿਆਂ ਐਨਾ। ਸ਼ਾਮਾਂ ਨੂੰ ਦੁਪਹਿਰ ਤੇ ਮਤਲਬ ਸ਼ਾਮਾਂ ਤੱਕ ਬੰਦੇ, ਤੇ ਜਿੱਥੋਂ ਥੋੜਾ ਨੇਰਾ ਹੋਣਡਾ ਪਿਆ ਉਦੋਂ ਬੁੜੀਆਂ ਨੇ ਸਟਾਟ ਹੋ ਜਾਣਾਵਾ।
ਨਈ ਚਲੋ ਵਦੀਆ ਗਰਮੀ ਵੀ ਬੜੀ ਏ।
ਹਾਂ, ਨਈ ਗਰਮੀ ਹੁਣ ਤੇ ਪੈਣ ਲੱਗ ਪਈ ਆ ਅੱਗੇ ਨਈ ਪਈ। ਐ ਹੋ ਗਈ ਹੁਣ ਚਾਰ, ਪੰਜ ਦਿਨ ਬੌਤ ਪੈਣਦੀ ਏ। ਹਾਂ ਹੋਰ ਸਿਹਤ ਠੀਕ ਠਾਕ ਰਹਿੰਦੀ ਮੰਮੀ ਦੀ।
ਹਾਂਜੀ ਠੀਕ ਠਾਕ ਮੰਮੀ ਲੰਮੇ ਪਏ ਜੇ ਸੌ ਗਏ।
ਅੱਛਾ ਅੱਛਾ ਅੱਛਾ ਠੀਕ ਹੈ।
ਛੁੱਟੀ ਨਹੀਂ ਕੀਤੀ ਹਾਂਜੀ ਘਰੇ ਅੱਜ ਛੁੱਟੀ ਕਰਕੇ ਉੱਧਰ ਆਪਣੇ ਪੋਸ਼ਣ 'ਚ ਨਾ ਉੱਧਰ।
ਹਾਂਜੀ ਹਾਂਜੀ ਠੀਕ ਹੈ ਉਹ ਪਲੱਸਤਰ ਪਲਸਤਰ ਹੋਇਆ ਸਾਰਾ ਉਹ ਸਲੀਪ ਵਾਲਾ ਪੋਸ਼ਣ।
ਸਾਰਾ ਹੀ ਸਾਰਾ ਹੀ ਬਣਿਆ ਵਾ ਟਾਈਲ ਵਗੈਰਾ ਕਿਰਾਏ ਤੇ ਚਾੜਿਆ ਸੀ ਨਾ।
ਅੱਛਾ ਟਾਈਲਸ ਵਗੈਰਾ ਸਭ ਕੁਛ ਹੋਏ ਪੇਂਟ ਵਗੈਰਾ ਸਭ ਕੁਛ ਹੋਇਆ ਵਾ।
ਹਾਂਜੀ ਹਾਂਜੀ ਸਭ ਕੁਛ ਹੋਇਆ ਜੀ ਹਾਂਜੀ।
ਅੱਛਾ ਕੰਪਲੀਟ ਤੇ ਜਾਉਂਗੀ।
ਕੰਪਲੀਟ ਹਾਂਜੀ ਹਾਂਜੀ ਕੰਪਲੀਟ।
ਹਾਂ ਚਲੋ ਵਧੀਆ ਅੱਖਾਂ ਦੇ ਸਾਹਮਣੇ ਬੰਦਾ ਵੀ ਵਧੀਆ ਰਹਿੰਦਾ।
ਹਾਂਜੀ ਹਾਂਜੀ ਰਾਤ ਨੂੰ ਇੱਕ ਦੂਜੇ ਦੀ ਲੋੜ ਪੈ ਜਾਂਦੀ ਹੈ ਲਾਗੇ ਦੋਵਾਂ ਨੂੰ।
ਹਾਂ ਨਹੀਂ ਜਰੂਰਤ ਪਈ ਰਹਿੰਦੀ ਆ ਖਾਸ ਕਰ ਨਾਲੇ ਆਪਣਿਆਂ ਦਾ ਸਹਾਰਾ ਬੜਾ ਹੁੰਦਾ ਵਾ ਨਾ ਬੰਦੇ ਨੂੰ। ਜਿਦਾਂ ਹੁਣ ਸੰਦੀਪ ਹੈ ਕਿਤੇ ਕੱਲੀ ਰਹਿਣਾ ਪਏ ਇਹਦੇ ਲਈ ਔਖਾ ਹੋ ਜਾਣਾ ਵਾ ਤੇ ਲਾਗੇ ਆ। ਸਾਹਮਣੇ ਆ ਅੱਖਾਂ ਤੇ ਆਪਣੇ ਆ ਤੇ ਕੋਈ ਚੱਕਰ ਹੀ ਨਹੀਂ ਹੈ।
ਹੈਗਾ ਕੋਈ ਲਾਂਗੇ ਕੋਈ ਟੈਂਸ਼ਨ ਨੀ ਹੁੰਦੀ।
ਹਾਂ।
ਇੱਕ ਦੂਜੇ ਦਾ ਸਾਥ ਹੁੰਦਾ ਵਾ ਹਨਾ ਜੀ।
ਹਾਂਜੀ ਕਰਨਾ ਪੈਂਦਾ ਫੇਰ ਉਹ ਜੋ ਪਿੱਛੇ ਹੋ ਗਿਆ ਜੋ ਹੋ ਗਿਆ ਹੁਣ ਉਹ ਤੇ ਬੰਦਾ ਚੇਂਜ ਨਹੀਂ।
ਹਾਂਜੀ-ਹਾਂਜੀ, ਨਾ, ਨਾ, ਨਾ। ਇਹ ਬੜਾ ਵਦੀਆ ਟਾਈਮ ਲੰਗੀ ਜਾਣਿਆ।
ਹਾਂਜੀ ਹੋਰ ਤੁਹਾਡੇ ਪਿੰਡ ਵਾਲੇ ਠੀਕ ਠਾਕ ਸਾਰੇ।
ਹਾਂਜੀ-ਹਾਂਜੀ, ਵਦੀਆ, ਵਦੀਆ, ਵਦੀਆ। ਤੁਈ ਸੁਣਾਓ ਵੀਰ ਜੀ।
ਕਦੋਂ ਕ ਲੱਗਣੇ ਇਹਨਾਂ ਦੇ ਬੱਚਿਆਂ ਦੇ ਸਕੂਲ ਕਦੋਂ ਲੱਗਣੇ ਆ।
ਸਕੂਲ ਉੱਥੇ ਹੀ ਲੱਗਣ ਡੇ ਐ।
ਅੱਛਾ ਹੋ ਗਏ ਸਟਾਰਟ ਤੁਆਡੇ ਵੀ, ਲਵ ਤੇ ਛੇਤੀ ਹੋ ਗਈ ਲਵ ਤੇ ਇਗਜ਼ਾਮ ਸਟਾਰਟ ਕਰਤੇ ਨਾ ਉਹਨਾਂ ਨੇ।
ਨਈ-ਨਈ ਇਹਦੇ ਪੇਪਰਾਂ ਛੁਟੀਆਂ ਤੋਂ ਪਹਿਲਾਂ ਚੱਲਦੇ ਇਹਦਾ ਇਗਜ਼ਾਮ ਤੇ ਹੁਣ ਫਸਟ ਟਰਮ ਦੇ ਸਟਾਰਟ ਹੋਣੇ ਵੇਖੋ ਕਦੋਂ ਹੋਂਦੇ ਸਤੰਬਰ ਚ ਹੋਣਗੇ ਮੇਰੇ ਖਿਆਲ ਚ।
ਅੱਛਾ-ਅੱਛਾ।
ਹਾਂਜੀ-ਹਾਂਜੀ, ਸਤੰਬਰ ਹ ਅਗਸਤ ਸਤੰਬਰ ਚ ਸਟਾਰਟ ਕਰਨਗੇ।
ਹਾਂ ਉਦੋਂ ਕੀ ਹੁੰਦੇ ਟਰਮ ਟਰਮ ਸਿਸਟਮ ਤੇ ਉਦੋਂ ਕੀ ਹੁੰਦੇ ਵਾ ਲਗਭਗ ਸਟਾਰਟ।
ਹਾਂਜੀ, ਹਾਂਜੀ।
ਹਾਂ ਇਹ ਲਵ ਉਹਨਾਂ ਦੇ ਉਹ ਪ੍ਰਿਓਡਿਕ ਲੈ ਲੈਂਦੇ ਆ ਨਾ ਪ੍ਰਿਓਡਿਕ ਦੇ ਹਿਸਾਬ ਨਾਲ ਲੈਂਦੇ ਆ ਇਹਨਾਂ ਦੇ ਉਹਦੇ, ਉਹਦੇ ਕਰਕੇ ਇਹਨਾਂ ਦੇ ਲੈ ਲੈਂਦੇ ਆ, ਵੈਸੇ ਵੀ ਓ ਨਾਈਨਥ ਕਲਾਸ ਏ, ਨਾਈਨਥ ਕਲਾਸ ਵਿੱਚ ਵੈਸੇ ਵੀ ਪਰ ਲੈਂਦੇ ਹੁੰਦੇ ਆ ਕੀ ਬੋਰਡ ਵਗੈਰਾ ਕਰਕੇ ਹਾਂਜੀ।
ਨਾਈਨਥ ਚ ਮੈਂ ਤਾਂ ਸਿਲੇਬਸ ਤੇ ਟੈਂਥ ਦਾ ਹੀ ਕਰਾਉਂਦੇ ਨੇ।
ਅ ਨਹੀਂ ਵੈਸੇ ਇਹਨਾਂ ਨੂੰ ਨਾਈਨਥ ਦਾ ਨਾਈਨਥ ਦਾ ਹੀ ਕਰਵਾ ਰਏ ਆ, ਟੈਨਥ ਦਾ ਨਈ ਕਰਵਾ ਰੇ। ਕੁਝ ਸਕੂਲ ਵਾਲੇ ਕਰਦੇ ਆ ਮੋਸਟਲੀ
ਇਹ ਇਹਨਾਂ ਨੇ ਵਾਲਿਆਂ ਬੁਕਸ
ਨਈ ਪਤਾ ਕਿਵੇਂ ਤੁਆਨੂੰ ਦੱਸਦੀ ਆ ਸਾਰੇ ਸਕੂਲਾਂ ਵਾਲੇ ਏਦਾਂ ਨੀ ਕਰਦੇ, ਕੁੱਝ ਸਕੂਲ ਵਾਲੇ ਏਦਾ ਕਰਦੇ ਨੇ ਕਿ ਆਲਮੋਸਟ ਜਿਹੜੀਆਂ ਟੈਨਥ ਦੀਆਂ ਬੁੱਕਸ ਉਹ ਨਾਈਨਥ ਵਿੱਚ ਹੀ ਉਹ ਕੈਰੀ ਕਰਵਾ ਦਿੰਦੇ ਆ ਬ ਬੱਚਿਆਂ ਨੂੰ ਲਵਾ ਦਿੰਦੇ ਆ ਪਰ ਮੋਸਟਲੀ ਹੀ ਸਾਡੇ ਸੀ ਬੀ ਐਸ ਈ ਵਿੱਚ ਦਾਂ ਕਰਦੇ ਨਈ ਐ ਕੁੱਝ ਸਕੂਲ ਕਰਦੇ ਆ ਸਾਰੇ ਨੀ ਕਰਦੇ ਜਿੱਦਾਂ ਸਾਡੇ ਵੀ ਉੱਥੇ ਟੈਨਥ ਨਾਈਥ ਈ ਮੇਰੇ ਕੋਲ। ਤੇ ਟੈਂਥ ਹੀ, ਤੇ ਟੈਂਥ ਦੀਆਂ ਅਲਗ ਦੀ ਹੁੰਦੀਆਂ ਸੀ ਨਾਈਨਥ ਦੀਆ ਅਲੱਗ। ਹਾਂ, ਇੰਨਾ ਜ਼ਰੂਰ ਲਗਦੈ ਕਿ ਲਾਸਟ ਜੇੜਾ ਇੱਕ ਮੰਥ, ਡੇਢ-ਦੋ ਮੰਥ ਹੁੰਦੇ ਆ ਨਾ ਔਦੋਂ ਕੋ ਔਨਾਂ ਨੂੰ ਔਨਾਂ ਦੇ ਸਿਲੇਬਸ ਖਤਮ ਕਰਕੇ ਤੇ ਟੈਂਥ ਦੇ ਚੈਪਟਰ ਕਰਵਾ ਦੇਈ ਦੇ ਹੁੰਦੇ ਸੀ। ਕਿ ਜਿਵੇਂ ਦੋ-ਦੋ, ਤਿੰਨ-ਤਿੰਨ ਚੈਪਟਰ ਇੱਕ ਸਬਜੈਕਟ ਦੇ ਹਰ ਟੀਚਰ ਨੇ ਕਰਵਾ ਦੇਣੇ ਆ। ਅਪਣੇ ਤਾਂ ਕਿ ਅੱਗੇ ਔਨਾਂ ਨੂੰ ਈਜ਼ੀ ਹੋ ਜਾਏ ਕਿ ਰਿ ਰਿਟਨ ਹੋ ਜਾਏ ਔਨਾਂ ਦੇ ਵਰਕ ਥੋੜਾ ਬੋਤਾ ਲਰਨ ਹੋ ਜੇ ਅੱਗੇ ਜਾ ਕੇ ਇਗਜ਼ਾਮ ਲਈ ਸੌਖਾ ਹੋ ਜਾਂਦਾ ਵਾ, ਕਿ ਸਿਲੇਬਸ ਵੀ ਬੜਾ ਵਾਸਟ ਨਾ ਬਹੁਤ ਵਾਸਟ ਏ ਸਿਲੇਬਸ ਵੀ।
ਹਾਂਜੀ, ਹਾਂਜੀ, ਹਾਂਜੀ। ਹੋਰ ਮਾਸੜ ਜੀ ਠੀਕ ਜੇ?
ਹਾਂਜੀ-ਹਾਂਜੀ, ਠੀਕ ਠਾਕ ਹੋ ਗਈ। ਲਾਵੋ ਪਰਸੋਂ, ਪਰਸੋਂ ਹੋ ਕੇ ਆਇਆ ਹੀ। ਕੱਲ ਨੀ ਹੀ ਗਿਆ ਕੱਲ ਦੇ ਭੂੰਡਜਿਆ ਸੜਿਆ ਤੇ ਇੱਥੇ ਔ ਗਿਆ ਨੀ, ਨਾ ਜੇ ਔ ਜੇ ਔਦਾਂ ਜਿਮ ਜਾਂਦਾ ਵਾ ਹੋ ਗਿਆ ਹਫ਼ ਮਹੀਨਾ ਕ ਨਾ ਜਿਮ ਗਿਆ ਤੇ ਨਾ ਉੱਧਰ ਪੁਰਾਣੇ ਘਰ ਗਿਆ। ਔਦਾਂ ਤੇ ਗੇੜਾ ਮਾਰੀ ਈ ਆਂਦਾ ਵਾ ਕੋਈ ਦਿਨ ਖਾਲੀ ਆ। ਨਈ-ਨਈ ਜਿਮ ਪਿੰਡ ਈ ਪਿੰਡ ਹੈਗੀ ਜਿਮ। ਪਿੰਡ, ਪਿੰਡ ਸ਼ੈਰ ਨੀ ਭੇਜੀ ਦਾ, ਸ਼ੈਰ ਨੀ ਕਦੀ ਜਾਣ ਦਿੱਤਾ ਔਨੂੰ।
ਚਲੋ ਵਧੀਆ
ਹਾਂਜੀ, ਔ ਜਾਂਦੇ ਐ ਨਾ ਨਾਲ ਮੁੰਡੇ ਆਪਣੇ ਪਿੰਡ ਦੇ, ਔ ਗੁਰਨਾਮ ਦਾ ਮੁੰਡਾ, ਮਾਸੀ ਦਾ। ਔ ਹੋਰ ਵੀ ਬੱਚੇ ਇੱਕ-ਦੋ ਜਾਂਦੇ ਇਦੇ ਫਰੈਂਡ ਤੇ ਕੈਂਦਾ ਜਾਣਾ। ਔਦੇ ਪਾਪਾ ਪਿਛ ਜਦੋਂ ਏ ਪਾਪਾ ਆਏ ਉਦੋਂ ਵੀ ਜਾਂਦਾ ਰਿਆ ਪਾਪਾ ਦੇ ਨਾਲ ਵੀ ਤੇ ਔਦੋਂ ਗਿਆ ਥੋੜੇ ਕ ਦਿਨ ਤੇ ਹੁਣ ਰੋਟੀਨ ਨਾਲ ਜਾਣ ਡਿਆ ਔਦਾ। ਹੁਣ ਏੰਦੀ ਅ ਹਾਈਟ ਹੈਗੀ ਆ ਹੁਣ ਪੰਜ ਅੱਠ ਹਾਈ ਟ ਹੋ ਗਈ ਆ ਤੇ ਆਪੇ ਹਾਈਟ ਤੇ ਠੀਕ ਆ ਹਾਈਟ ਦਾ ਨੀ ਕੋਈ ਚੱਕਰ ਹੈਗਾ। ਅ ਮੈਂ ਗਿਆ ਸਣ ਤੇ ਹੰਡ ਫੇਰ ਮੈਂ ਕਿਆ ਮਿੱਠਾ ਖਾਣਾ ਤੂੰ ਹਟਦਾ ਨੀ ਜਿੱਦਾਂ ਦੁੱਧ ਵਾ ਔ ਦੁੱਧ ਪੀਣਾ ਵਾ ਮਿੱਠੇ ਆਲਾ, ਨਿੰਬੂ ਪਾਣੀ ਪੀਣਾ ਮਿੱਠੇ ਆਲਾ ਤੇ ਤੇਰੇ ਜਿਮ ਜਾਣ ਦਾ ਕੀ ਫਾਇਦਾ ਜੇ ਤੁ ਇੰਨਾ ਮਿੱਠਾ ਖਾਨਾ ਤੇ
ਪਚ ਜਾਂਦੈ ਨਾ ਬੱਚਾ ਪਚਾ ਲੈਂਦੈ।
ਨਹੀਂ ਪਚ ਜਾਂਦੈ ਸਭ ਕੁਛ ਪਚ ਜਾਂਦਾ ਔਨੂੰ ਪਰ ਮੇਰੇ ਹਿਸਾਬ ਨਾਲ ਜੇੜਾ ਮਿੱ ਠਾ ਔ ਥੋੜਾ ਕੰਟਰੋਲ ਕਰਨਾ ਚਾਈਦੈ ਬੰਦੇ ਨੂੰ। ਇੰਨਾ ਮਿੱਠਾ ਨੀ, ਹੁਣ ਮੈਂ ਕੀ ਕੀਤਾ ਕਿ ਏਨੂੰ ਮੈਂ ਕਿਆ ਕਿ ਹੁਣ ਤੈਨੂੰ ਬਿਲਕੁਲ, ਬਿਲਕੁਲ ਫਿੱਕਾ ਜਿਹਾ ਬਣਾ ਕੇ ਦੇਣਾ ਵਾ ਮਿੱਠਾ ਬਿਲਕੁਲ ਮਾਮੂਲੀ ਜਿਆ। ਨਮਕ ਜਿਆਦਾ ਹੋਏ ਤੇ ਮਿ ਮਿੱਠਾ ਘੱਟ ਹੋਏ ਹੁਣ ਔਦਾਂ ਮੰਨ ਗਿਐ। ਐ ਹੁਣ ਏਦਾਂ ਈ ਪੀ ਲੈਂਦਾ ਵਾ।
ਨਈ ਜੋ ਜਿਮ ਵਾਸਤੇ ਹੁੰਦੈ ਟਰੇ-ਟਰੂ ਲੈ ਕੇ ਦਵੋ ਨਾ ਏਨੂੰ
ਨਈ ਅਜੇ ਨੀ ਕੁੱਝ ਵੀ ਲੈ ਦਿਓ ਕੇ ਦੇਨਾ ਹੈਗੈ, ਹਜੇ ਬੱਚਾ ਵਾ ਅਜੇ ਕੁੱਝ ਵੀ ਐਹੋ ਜਿ ਚੀਜ਼ਾਂ ਨਾ ਐਦੀ ਗਰੋਥ ਲਈ ਸਈ ਨਈ ਹੁੰਦੀਆਂ ਕੁਛ ਵੀ ਇਯੋ ਬੱਚੇ ਕਰਦੇ ਨੇ ਵੱਡਿਆਂ ਦੀਆਂ ਰੀਸਾਂ ਜਿਵੇਂ ਕਿ ਲਾ ਜਵਾ ਹੈ ਨਾ। ਪਲੱਸ ਟੂ ਪਾਸ ਜੇੜੇ ਬੱਚੇ ਨੇ ਥੋੜ੍ਹਾ ਸੀਨੀਅਰ ਬੱਚਾ ਏ, ਗਰੋਥ ਹੋਜੇ, ਹੋਏ ਔਨਾਂ ਦੀਆ ਰੀਸਾਂ ਕਰਦੇ ਐ ਏ।
ਰੀਬਿਲਡ ਹੁੰਦਾ ਵਾ, ਔ ਬੱਚੇ ਨਹੀਂ ਪੀ ਸਕਦੇ ਜਿਵੇਂ ਹਾਈਡਰੇਟ ਹੁੰਦੈ, ਸਿਰਫ ਇੱਕ ਨਿੰਬੂ ਪਾਣੀ ਵਾਂਗੂ ਹੁੰਦਾ ਵਾ। ਐ ਸਾਰੇ ਲੈ ਸਕਦੇ ਨੇ ਗਰਮੀ ਵਿੱਚ।
ਐ ਨਈ ਕਿਦੀ ਗੱਲ ਕਰਨ ਡੇ ਕਦੇ ਮੈਨੂੰ ਸੁਣਨ ਨੂੰ ਵੀ ਘੱਟ ਡਿਆ। ਮੈਂ ਬੜੇ ਕੰਨ ਲਾ ਕੇ ਸੁਣਨ ਦੀ ਤਾਡੀ ਗੱਲ।
ਏ ਹਰ ਬੰਦਾ ਔ ਨਾ ਬੇ ਜਿਵੇਂ-ਜਿਵੇਂ ਜਿਮ ਜਾਂਦਾ ਹੈ ਨਾ ਤੇ ਪਾਣੀ ਖੜਦਾ ਵਾ, ਪਾ ਕੇ ਖੜੂਗਾ ਨਾ ਤੇਰੀ ਬੋਡੀ ਏਨੀ ਡੀਹਾਈਡਰੇੇਟ ਨੀ ਹੋਏਗੀ।
ਅੱਛਾ ਡੀਹਾਈਡੇਸ਼ਨ ਦੇ ਲਈ ਆ ਠੀਕ ਏ, ਠੀਕ
ਹਾਂਜੀ-ਹਾਂਜੀ ਔ ਨੀ ਹਾਂਜੀ-ਹਾਂਜੀ ਨਈ ਔ ਪਾਣੀ ਹੁੰਦੈ, ਪਾਣੀ ਵਾਂਗੂ ਵਧੀਆ ਹੁੰਦੈ ਵਾ। ਕੁਛ ਸਕੂਲ ਬੋਟਲ 'ਚ ਪਾ ਦੇਂਨੀ ਆ।
ਅੱਛਾ
ਵਧੀਆ ਹੁੰਦਾ ਉਹ ਸੱਤ ਅੱਠ ਸੌ ਦਾ ਆਉਂਦਾ ਇੱਕ ਪੈਕਟ ਜਿਹਾ ਹ ਹਾਂਜੀ-ਹਾਂਜੀ
ਕਰਦੇ ਹੋਨ ਕਿ ਛੱਡ ਦਿੱ
ਮੈਂ ਜਿਹੜੀ ਕੰਮ ਤੇ ਪਹਿਲਾਂ ਵੀ ਨਹੀਂ ਸੀ ਕੀਤਾ ਤੁਹਾਨੂੰ ਮੈਂ ਕਵਾਂ
ਅੱਛਾ
ਕੰਮ ਕੂਂਮ ਨੀ ਮੈਂ ਕੀਤਾ ਹੁੰਦਾ ਨੀ ਏ ਹੁੰਦਾ ਫਰੀ ਬੰਦਾ ਹੋਵੇ ਨਾ।
ਹਾਂ ਬਿਲਕੁਲ ਫ੍ਰੀ ਔਰ ਰ ਮੇਰੇ ਹਿਸਾਬ ਨਾਲ ਨਾ ਪਾਰਟਨਰ ਵੀ ਤੁਹਾਡਾ ਸਾਥ ਹੋਣਾ ਚਾਹੀਦਾ ਪੂਰਾ ਕਿ ਬਿਲਕੁਲ ਉਹ ਵੀ ਫਰੀ ਹੋਏ ਤੁਹਾਡੇ ਨਾਲ ਫਿਰ ਗੱਲ ਬਣਦੀ ਇਕੱਲੀ ਲੇਡੀ ਕੋ ਨੀ ਬਣਦੀ ਹੈਗੀ।
ਨਹੀਂ-ਨਹੀਂ ਆਪਣੇ ਵਾਸਤੇ ਜਿ ਬੱਚਿਆਂ ਵਾਸਤੇ ਕੁਝ ਮੰਗਵਾ ਲਿਆ ਆਪਣੇ ਵਾਸਤੇ ਇਹੀ ਚੀਜ਼ਾਂ ਬਸ
ਓਦਾਂ ਨੀ ਤੇ ਵਧੀਆ ਵ ਚੀਜ਼ਾਂ ਹੈ ਵਧੀਆ ਵਾ। ਹੈ ਥੋੜਾ ਮਹਿੰਗਾ ਵਾ ਹੈ ਬਹੁਤ ਵਧੀਆ ਪ੍ਰੋਡਕਟ
ਹੂੰ
ਹੋਰ ਬਣਾ ਲਈ ਰੋਟੀ
ਹਾਂਜੀ ਅਹੀ ਬਸ ਸਵੇਰੇ ਉੱਥੇ ਥੋੜ੍ਹਾ ਜੇ ਲੇਟ ਹਾ ਛੁੱਟੀ ਹੀ ਰਾਮ ਨਾਲ ਉਠਨ ਤੋਂ ਬਾਅਦ ਫਿਰ ਚਾਹ ਪੀ ਕੇ ਖਾ ਕੇ ਬਿਸਕਿਟ ਵਗੈਰਾ ਕੁਛ ਨਾਲ ਉਸ ਤੋਂ ਬਾਅਦ ਮੇਰਾ ਦਿਲ ਕਰਨ ਡੇਯਾਂ ਸੀ ਬੜੇ ਦਿਨ ਹੋ ਗਏ ਨਮਕੀਨ ਚੌਲ ਜੇ ਨੀ ਬਣਾਏ। ਮ ਪੁੱਛਿਆ ਮੈਂ ਕਿਹਾ ਜੇ ਤੇ ਖਾ ਲੇਗਾ ਫਿਰ ਬਨਾਵਾ ਜੇ ਨਹੀ ਖਾਨੀ ਮੈਂ ਰੋਟੀ ਬਣਾ ਦਿੰਦੀ ਆਂ। ਤੇ ਕਹਿੰਦਾ ਨਹੀ ਮੈ ਖਾ ਲਾਂਗਾ। ਬਨਾ ਲੋ ਦਹੀ- ਦਹੀ ਬਸ ਹੋਣਾ ਚਾਹੀਦਾ ਮੈਂ ਕਿਹਾ ਦਹੀ ਤੋਂ ਵਾਧੂ ਵ ਤੂੰ ਖਾ ਫੇਰ ਉਹ ਅੱਜ ਨਮਕੀਨ ਚੌਲ ਬਨਾਏ ਭਾਈ ਸਾਹਿਬ ਲਈ ਉਹ ਉਹਨੂੰ ਪੁੱਛਣਾ ਪੈਂਦਾ ਵਾ ਕਿ ਤੋ ਕੀ ਖਾਣਾ ਮੈਂ ਉਹ ਵੀ ਬਨਾਵਾਂ ਕਿਉਂਕਿ ਮੈਨੂੰ ਇਹ ਹੁੰਦਾ ਕਿ ਦੋ- ਦੋ ਚੀਜ਼ਾਂ ਹਰ ਵਾਰੀ ਕਿੰਨੀ ਕੁ ਵਾਰੀ ਦੋ ਦੋ ਬਨਾਵਾਂ ਮੈਂ
ਹਾਂਜੀ- ਹਾਂਜੀ ਦੋ ਜਾਣੇ ਤੀ ਜ
ਆਹੋ ਤੇ ਦੋ ਹੀ ਚੀਜ਼ਾਂ ਕਦੀ ਕਦਾਈ ਤੇ ਚੱਲ- ਚੱਲ ਜਾਂਦਾ ਵ ਦੋ ਸਬਜ਼ੀਆਂ ਮੈਂ ਬਣਾ ਲਈਆਂ ਕਦੀ ਤੇ ਮੈਨੂੰ ਬਣਾਉਣੀਆਂ ਪੈਂਦੀਆਂ ਵਾ ਕਿ ਜਿਵੇਂ ਤੋਰੀਆਂ ਵਗੈਰਾ ਇਹਨੇ ਨਹੀਂ ਖਾਣੀਆਂ ਤੇ ਉੱਧਰੋਂ ਤੋਰੀਆਂ ਮੰਮੀ ਨੇ ਭੇਜੀਆਂ ਹੋਣ ਤੇ ਫਿਰ ਮੈਨੂੰ ਬਣਾਉਣੀਆਂ ਪੈਂਦੀਆਂ ਕਿ ਚੱਲ ਹਨਾ ਮੈਂ ਆਪਣੇ ਲਈ ਤੇ ਖਾਵਾਂ ਇਹ ਨਹੀ ਖਾਂਦਾ ਕਈ ਵਾਰੀ ਤੇ ਫੇਰ ਮੈਂ ਇਹਦੇ ਲਈ ਸਪੈਸ਼ਲ ਵੱਖਰਾ ਕੁਝ ਬਨਾਨੀ ਆਂ।
ਅੱਛਾ -ਅੱਛਾ
ਆਂ।
ਹਾਂ।
ਹੁਨ ਵੀ ਗੱਲ ਯਾਦ ਕਰਦੇ ਕਰ ਹਾਂਜੀ ਹਾਂਜੀ- ਹਾਂਜੀ ਵਧੀਆ
ਹਾਂਜੀ
ਮੈਨੂੰ ਕਹਿਣ ਡਹ ਜੀ ਮੈ ਨੀ ਫੋਨ ਕੀਤਾ ਨਾ ਮੈਂ ਰਾਤੀ ਕੀਤਾ ਤੀ ਮੈਂ ਕਿਹਾ ਕੱਟਿਆ ਗਿਆ ਸੀ ਤਾਂ ਮੈਂ ਕੀਤਾ ਸੀ ਕਹਿੰਦੇ ਕਰ ਕੋਈ ਗੱਲ ਨੀ ਮੈਂ ਕੋਈ ਨੀ ਮੈਂ
ਹਾਂ ਨਹੀ ਉਹ ਮੈਂ ਵੀ ਨਾ ਕੰਮ ਕਰਨ ਦੀ ਆ ਉਦੋਂ ਪਹਿਲਾਂ ਵੀ ਤੇ ਮੈਂ ਸੋਚਿਆ ਕਿ ਉਹ ਫੇਰ ਹੀ ਕਰਾਂ ਕਿ ਕੰਮ ਦੇ ਵਿੱਚ ਫੇਰ ਗੱਲ ਕਰਨ ਨੂੰ ਨਾ ਦਿਲ ਵੀ ਨੀ ਕਰ ਧਿਆਨ ਉੱਧਰ ਹੁੰਦਾ ਵਾ ਤੇ ਨਾਲੇ ਥੋੜਾ ਜੂ ਉੱਥੇ ਲੇਟ ਉਹਦੇ ਕਰਕੇ ਹੋ ਗਿਆ ਨਹੀਂ ਤੇ ਵੈਸੇ ਤਾਂ ਨੋਰਮਲੀ ਜਦੋਂ ਲਵ ਸਕੂਲ ਜਾਂਦਾ ਛੇ ਵਜੇ ਤੇ ਬਿਲਕੁਲ ਸਾਢੇ ਨੌ ਵਜੇ ਵਿਹਲੇ ਹੋ ਕੇ ਮੈਂ ਬਹਿ ਜਾਂਦੀ ਹਾਂ ਨੌ ਸਾਢੇ ਨੌ
ਹਾਂਜੀ
ਤੇ ਜਿਸ ਦਿਨ ਛੁੱਟੀ ਹੋਏ ਤੇ ਓਦਨ ਫਿਰ ਲਾਲਚ ਕਰ ਲਈ ਦਾ ਨਾ ਲੇਟ ਸੋਈ ਦਾ ਤੇ ਲੇਟ ਹੀ ਉੱਠੀ ਦਾ ਵਾ।
ਕੰਮ ਵਾਲਾ ਕਹਦੇ ਰੱਖਿਆ ਕੀ ਆਪੇ ਕਰਦੇ
ਨਹੀਂ ਨੀ ਆਪੇ ਕੰਮ ਵਾਲਾ ਨੀ ਰਖਆ ਕੰਮ ਵਾਲਾ ਦਾ ਫਾਇਦਾ ਆਪ ਸਹੀ ਹੈ, ਬੈਸਟ ਵ ਕਿ ਕੰਮ ਉਹ ਜਾਂ ਕੋਈ- ਕੋਈ ਨੀ ਕਰ ਸਕਦਾ ਜਾ ਜ ਤੁਸੀਂ ਕਰਦੇਓ ਦੂਸਰਾ ਆਪਣੀ ਸਿਹਤ ਜਿਹੜੀ ਆਪਣੇ ਹੱਥ ਵਾਸ ਵ, ਜੇ ਕੰਮ ਵਾਲੀ ਲਾ ਲਈ ਤੇ ਫੇਿਰ ਮੈਂ ਕੀ ਕਰਨਾ ਸਾਰਾ ਦਿਨ ਵੇਲੀ ਨੇ
ਉਹ ਤੇ ਹੈਗਾ- ਹੈਗਾ ਠੀਕ ਹੈ ਚ ਵਧੀਆ ਤੇ ਹੋਰ ਸੁਣਾ ਕੋਈ ਨਵੀ ਤਾਜੀ
ਹਾਂਜੀ ਵਧੀਆ- ਵਧੀਆ ਠੀਕ- ਠਾਕ ਜੀ ਤੁਸੀਂ ਸੁਣਾਓ
ਸਾਡਾ ਹੀ ਵਧੀਆ ਬਸ, ਹਾਂਜੀ
ਮ ਕਿਹਾ ਛੁੱਟੀਆਂ ਕੱਟਣ ਜਾਂਦੇ ਹੁੰਦੇ ਕਿ ਘਰੇ ਰਹਿੰਦੇ ਤੇ
ਨਹੀਂ- ਨਹੀਂ ਜਾਹੀਦਾ ਵਾ ਹੋ ਕੇ ਆਈ ਮੇਂ ਚੱਲ ਜੀ
ਕਿੰਨੇ ਦੇਰ ਆਏ
ਲਾ ਆਏ ਦਸ ਦਿਨ ਹੁਣ ਬੇਟੀ ਦੀ ਪਲੱਸ ਟੂ ਹੈ ਨਾ ਉਹਦੇ ਕਰਕੇ ਫੇਿਰ ਤੇ ਬੋਰਦੀ ਹੈ, ਤੇ ਟਿਊਸ਼ਨ ਤੋਂ ਵੀ ਛੁੱਟੀ ਲਈ ਉਹਨਾਂ ਨੂੰ ਦ ਹੁਣ ਠਂਡ ਤੇ ਲਾ ਫੇਿਰ ਦੀ ਫੇਰ ਸਹੀ ਤੇ ਫਿਰਈ ਦਿਨ ਚਲੇ ਗ ਸਚੇ ਦੇ ਰਹਿਠੰਡੇ ਨੂੰ ਵਾਪਸ ਆ ਗਏ
ਹਾਂ ਉਹਨੂੰ ਚਲੋ ਏਦਾਂ ਹੀ ਮਿਲ ਆਈ ਦਾ ਵੈਂਸੀ ਤੇ ਆਪ ਘਰ ਕਾ ਲੇਟ ਗਏ ਹਾਂ ਕਾਫੀ ਤੇ, ਉਹ ਲੇਟ ਹੀ ਜਾਈਦਾ ਮੈਂ ਵੈਸੇ ਵੀ ਨੀ ਕਦੀ ਇੰਨੀ ਜਲਦੀ, ਜਲਦੀ ਗਈ ਹਮੇਸ਼ਾ ਇਦਾ ਈ ਤਾਂ ਦੋ ਮਹੀਨੇ ਨਾਲ